ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਕਾਲ ਜੀ, ਹੋਰ ਕਿਆ ਹਾਲ ਚਾਲ ਨੇ।
ਬਸ ਠੀਕ ਠਾਕ ਵਧੀਆ, ਤੁਸੀਂ ਸੁਣਾਓ ਜੀ।
ਹਾਂਜੀ ਮੈਂ ਵੀ ਵਧੀਆ।
ਘਰ ਪਰਿਵਾਰ ਵਧਿਆ ਜੀ।
ਹਾਂਜੀ ਘਰ ਸਾਰੇ ਠੀਕ ਹੈਏ ਇੰਦਰ ਠੀਕ ਏ ਸਾਰੇ।
ਹਾਂਜੀ ਹਾਂਜੀ ਸਭ ਠੀਕ ਹੈ ਜੀ
ਹੋਰ
ਅੱਜ ਮੈਂ ਥਹਾਡੇ ਨਾਲ ਇੱਕ ਵਿਸ਼ੇਸ਼ ਟੋਪਿਕ ਤੇ ਗੱਲਬਾਤ ਕਰਨਾ ਚਾਹੁੰਦਾ ਸੀ ਪੰਜ ਸੱਤ ਮਿੰਟ ਲੈਣੇ ਸੀਗੇ ਤੁਹਾਡੇ ਥੋ ਡਿਸਕਸ ਕਰਨਾ ਸੀ ਵੀ ਵਾਟਰ ਦੀ ਆਪਣੀ ਲਾਈਫ ਦੇ ਵਿੱਚ ਕਿੰਨੀ ਇੰਪੋਟੈਂਟਸ ਐ ਤੁਸੀ ਕੀ ਸਮਝਦੇ ਹੋ।
ਹਾਂਜੀ ਮੈਂ ਤਾਂ ਇਹ ਕਹੂੰਗੀ ਕਿ ਵਾਟਰ ਦੀ ਤਾਂ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਰੇ ਕੰਮ ਹੀ ਆਪਣੇ ਵਾਟਰ ਦੇ ਨਾਲ ਹੁੰਦੇ ਨੇ ਔਰ ਗਰਮੀ ਦਾ ਸੀਜਨ ਚੱਲ ਰਿਹਾ ਤਾਂ ਪਾਣੀ ਦਾ ਤਾਂ ਬਹੁਤ ਜ਼ਿਆਦਾ ਮੀਨ ਪੀਣ ਦੇ ਲਈ ਵੀ ਬਹੁਤ ਲੋੜ ਹੈ ਪਾਣੀ ਦੀ ਨਾ ਜ਼ਰੂਰਤ ਹੈ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ। ਵੈਸੇ ਵੀ ਕੋਈ ਮਾੜੀ ਮੋਟੀ ਬਿਮਾਰੀ ਹੁੰਦੀਆਂ ਕਿਸੇ ਡਾਕਟਰ ਨੂੰ ਚੈਕਅਪ ਕਰਾਓ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਕਿ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ਜੀ ਅਡਵਾਈਜ਼ ਇਹੀ ਕਰਦੇਣੇ ਜੀ ਉਹ।
ਕੋਈ ਪਿੱਤ ਦੀ ਇਨਫੈਕਸ਼ਨ ਹੋ ਜਾਵੇ ਹਨਾ ਕੁਛ ਵੀ ਹੋਵੇ ਉਹ ਵੀ ਕਹਿੰਦੇ ਵੱਧ ਤੋਂ ਵੱਧ ਪਾਣੀ ਪੀਓ ਉਬਾਲ ਕੇ ਪਾਣੀ ਪੀਓ ਜਾਂ ਬੋਆਇਲ ਕਰਕੇ ਹਨਾ। ਜਾਂ ਫਿਲਟਰ ਵਾਲਾ ਪਾਣੀ ਪੀਓ ਹੋ।
ਚਲੋ ਵ ਇਕੱਲਾ ਪਾਣੀ ਪੀਣ ਦੇ ਕੰਮ ਹੋਰ ਬੜੇ ਆਪਣੇ ਪਧਰ ਵੀ ਕੰਮ ਆਦਾ ਜੀ ਪਾਣੀ ਪਰ ਆਪਾਂ ਨੂੰ ਥੋੜਾ ਜਿਵੇਂ ਦੇਖ ਰਹੇ ਕਈ ਵਾਰ ਵਾਟਰ ਦੀ ਕੁਛ ਲੋਕ ਮਿਸਯੂਜ ਕਰਦੇ ਤੇ ਆਪਾਂ ਉਹਨੂੰ ਵਾਟਰ ਨੂੰ ਪ੍ਰੋਪਰ ਉਹਨੂੰ
ਹੋਰ ਕਿਆ ਉਹੀ ਤਾਂ ਹੈ ਵੀ ਜਦੋਂ ਹੁਣ ਜਿਵੇਂ ਆਪਾਂ ਬਰਸ਼ ਵਗੈਰਾ ਕਰ ਰਹੇ ਹਾਂ ਨਹਾ ਰਹੇ ਹ ਤਾਂ ਵਾਟਰ ਦਾ ਸਹੀ ਯੂਜ ਹੋਣਾ ਚਾਹੀਦਾ ਹਨਾ ਟੈਪ ਵਗੈਰਾ ਨਹੀਂ ਖੁੱਲੀ ਰੱਖਣੀ ਚਾਹੀਦੀ ਹੈਗੀ।
ਹਾਂਜੀ ਹਾਂਜੀ।
ਹੂੰ ਆ ਕਿ ਆਪਾਂ ਅਗਰ ਪਾਣੀ ਨੂੰ ਸੇਵ ਕਰਾਂਗੇ ਤਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬਾਕੀ ਹੁਣ ਅੱਗਲੀ ਜਨਰੇਸ਼ਨ ਆਏਗੀ ਉਹ ਵੀ ਫਿਰ ਯੂਜ ਕਰ ਸਕਦੀ ਆ ਪਾਣੀ ਨੂੰ ਹਨਾ। ਜੇ ਏਦਾਂ ਹੀ ਵੇਸਟ ਕਰੀ ਜਾਵਾਂਗੇ ਤਾਂ ਫੇਰ ਆਉਣ ਵਾਲੀ ਜਨਰੇਸ਼ਨ ਨੂੰ ਵੀ ਬਹੁਤ ਔਖਾ ਹੋਏਗਾ ਆਪਾਂ ਨੂੰ ਵੀ ਬਹੁਤ ਔਖਾ ਹੋਏਗਾ। ਹੂੰ
ਬਿਲਕੁਲ ਜੀ। ਬਿਲਕੁਲ- ਬਿਲਕੁਲ
ਹਾਂਜੀ
ਆਪਾਂ ਵੈਸੇ ਵੀ ਦੇਖ ਰਹੇ ਹ ਪਾਰਟਰ ਲੈਵਲ ਜਿਹੜਾ ਕਿੰਨਾ ਕੁ ਨੀਵਾ ਹੋਈ ਜਾਂਦਾ!
ਹਾਂਜੀ ਹੁਣ ਜਿਵੇਂ ਮੋਟਰਾਂ ਦੇ ਬੋਰ ਵੀ ਆਪਾਂ ਕਰਵਾਣੇ ਹਾਂ ਹਨਾ ਕਿੰਨੇ ਜ਼ਿਆਦਾ ਡੂੰਘੇ ਹੁੰਦੇ।
ਹਾਂਜੀ-ਹਾਂਜੀ! ਬਿਲਕੁਲ ਜੀ ਬਿਲਕੁਲ
ਬਾਕੀ ਹੁਣ ਜਿਵੇਂ ਲੇਡੀਜ਼ ਨੇ ਚਲੋ ਕਿਚਨ ਚ ਕੰਮ ਕਰਨਾ ਜਾਂ ਘਰ ਦਾ ਕੋਈ ਕੰਮ ਕਰਨਾ ਆਪਾਂ ਨੇ ਹਨਾ ਜਾਂ ਜੈਂਟਸ ਨੇ ਕੋਈ ਕਾਰ ਵਗੈਰਾ ਵਾਸ਼ ਕਰਨੀ ਹੈ ਸਾਰਾ ਕੁਛ ਪਾਣੀ ਦੇ ਨਾਲ ਹੁੰਦਾ ਹੈ ਬਟ ਐਵੇਂ ਕਿ ਚਲੋ ਪਾਣੀ ਦਾ ਸਹੀ ਯੂਜ ਕਰੋ ਨਾ ਵੇਸਟ ਨਾ ਨਾ ਕਰੋ- ਬਿਲਕੁਲ ਵੀ
ਾ ਜੀ ਬਿਲਕੁਲ ਬਿਲਕੁਲ ਨਹੀਂ ਦੇਖਿਆ ਹੁਣ ਜਿਵੇਂ ਘਰ ਦੇ ਮੈਂ ਦੇਖਿਆ ਕਈ ਵਾਰ ਯੂਜ ਕਰਦੇ ਨੇ ਹੁਣ ਜਿਵੇਂ ਆਪਾਂ ਦੇਖੋ ਫਰਸ਼ ਵਗੈਰਾ ਧੋਨੇ ਹਾਂ ਜੀ ਕਈ ਬਿਨਾਂ ਗ਼ਲਤੀ ਪਾਣੀ ਰੁੜੀ ਜਾਣਗੇ ਰੁੜੀ ਜਾਣਗੇ ਉਹ ਵੀ ਮਿਸ ਤੇ ਗ਼ਲਤ ਹੈ ਨਾ ਜੀ ਦੇਖੋ।
ਹਾਂਜੀ ਉਹ ਵੀ ਗ਼ਲਤ ਹੈ ਫੇਰ ਹੋਰ ਕ ਉਹ ਏਦਾਂ ਨਾ ਜਿਵੇਂ ਆਪਾਂ ਹੁਣ ਕੱਪੜੇ ਵਾਸ਼ ਕਰਦੇ ਹਾਂ ਉਹਦਾ ਜਿਹੜਾ ਹੁਣ ਅੱਜ ਕੱਲ ਆ ਮਸ਼ੀਨ ਦੇ ਵਿੱਚ ਵਾਸ਼ ਕਰਦੇ ਹਾਂ ਡਰੇਨ ਕਰ ਦਿੰਦੇ ਆ ਉਹ ਸਿੱਧਾ ਹੀ ਪਾਣੀ ਆਇ ਹੋ ਬਸ ਲੰਘ ਜਾਂਦਾ ਏ ਅੱਗੇ ਹੁੰਦਾ ਸੀਗਾ ਵੀ ਇਏਦਾਂ ਹੀ ਬਿਨਾਂ ਮਸ਼ੀਨ ਤੋਂ ਵਾਸ਼ ਕਰਦੇ ਸੀ ਕੱਪੜੇ ਧੋਂਦੇ ਸੀ। ਤਾਂ ਬਾਲਟੀਆਂ ਦੇ ਵਿੱਚ ਪਾਣੀ ਭਰਦੇ ਸੀ ਫੇਿਰ ਉਹੀ ਵਿਹੜੇ ਦੇ ਵਿੱਚ ਕੰਮ ਆ ਜਾਂਦਾ ਸੀ ਵਿਹੜਾ ਧੋਤਾ ਜਾਂਦਾ ਸੀਗਾ।
ਹਾਂਜੀ-ਹਾਂਜੀ- ਹਾਂਜੀ ਮੈਂ ਤਾਂ ਦੇਖੋ ਕਈ ਵਾਰੀ ਇਹ ਵੀ ਜੇ ਆਪਾਂ ਫਿਲਟਰ ਵਰਾ ਲਗਯਾ ਉਹਦੇ ਨਾਲ ਜਿਹੜ ਡਰੇਨ ਪਾਈਪ ਲੱਗੀ। ਜੇ ਉਹ ਦਾ ਪਾਣੀ ਜਿਹੜਾ ਹੈਗਾ ਆਪਾਂ ਉਹਨੂੰ ਵੀ ਪਾਣੀ ਨੂੰ ਮੈਂ ਤੇ ਕਹਿੰਦੇ ਯੂਜ ਕਰ ਲੈਣਾ ਚਾਹੀਦਾ ਇਯੇ ਦਾ ਇਯੇ ਆਪਾਂ ਨੂੰ।
ਹਾਂਜੀ।
ਉਹਨੂੰ ਆਪਾਂ ਕਿਤੇ ਪਲਾਂਟਸ ਨੂੰ ਵਗੈਰਾ ਦੇਣ ਦੇ ਕੰਮ ਆ ਜਾਂਦਾ ਜਾਂ ਉਹਨੂੰ ਇਕੱਠਾ ਕਰਕੇ ਆਪ ਜਿਵੇਂ ਫਰਸ਼ ਵਗੈਰਾ ਦੇ ਪੋਚੇ ਵਗੈਰਾ ਫੇਰਦੇ ਆਂ। ਦੇ ਚ ਕੰਮ ਆ ਜਾਂਦਾ ਜੀ ਪਾਣੀ।
ਹਾਂਜੀ ਉਹ ਐਵੇਂ ਵੀ ਚਲੋ ਸਾਫ਼ ਹੀ ਹੁੰਦਾ ਪਾਣੀ ਵੀ ਆਪਾਂ ਕਹਿੜਾ ਕੱਪੜੇ ਇੱਕ ਪਾਣੀ ਚੋਂ ਤ ਕੱਢਦੇ ਹਾਂ ਬਾਕੀ ਪਾਣੀ ਚੋਂ ਵੀ ਤਾਂ ਕੱਢਦੇ ਹਾਂ ਵਾਰ ਵਾਰ। ਲਾਸਟ ਵਾਲਾ ਪਾਣੀ ਜਿਹੜਾ ਯੂਜ ਕਰਦੇ ਹੋ ਤਾਂ ਸਾਫ਼ ਹੁੰਦਾ ਮੋਸਟ ਉਹਦੇ ਵਿੱਚ ਇੰਨਾ ਸਰਫ ਵੀ ਨਹੀ ਹੁੰਦਾ।
ਹਾਂਜੀ।
ਹੋਰ ਕਯਾ। ਬਾਕੀ ਹੁਣ ਕਿਤੇ ਟ੍ਰੈਵਲਿੰਗ ਕਰਨੀ ਹੈ ਹਾਂਜੀ ਹੁਣ ਜਿਵੇਂ ਟ੍ਰੈਵਲਿੰਗ ਕਰਨੀ ਹੈ ਉਦੋਂ ਆਪਣੇ ਕੋਲ ਕੋਈ ਬੋਟ ਬੋਟਲ ਪਾਣੀ ਦੀ ਨਾ ਹੋਵੇ ਜਾਂ ਹੁੰਦੀ ਵੀ ਹੈ ਤਾਂ ਗਰਮੀ ਦੇ ਵਿੱਚ ਤਾਂ ਉਹ ਖਤਮ ਵੀ ਹੋ ਜਾਂਦੀ ਹੈ ਫਿਰ ਕਿੰਨਾ ਹੁੰਦਾ ਵੀ ਹਾਂਜੀ ਹੋਰ ਬੋਟਲ ਲਓ ਹਨਾ ਪਾਣੀ ਦੀ ਵੈਲਿਊ ਉਦੋਂ ਪਤਾ ਤਾ ਲਗਦੀ ਐ।
ਪਤਾ ਲੱਗਦੀ ਓਦੋਂ ਬਿਲਕੁਲ ਸਫ਼ਰ ਚ ਆ ਰਹੇ ਹੋ ਉਹ ਦੇਖੋ ਇੱਕ ਲੀ ਇਕ ਲੀਟਰ ਪਾਣੀ ਹੁੰਦਾ। ਅ ਕਈ ਵਾਰ ਤੀ ਤੀਹ ਰੁਪਏ ਦੀ ਬੋਤਲ। ਦੇਂਦੇ ਨੇ ਜਿਹੜੀ ਆ ਪੰਦਰਾਂ ਵੀਹ ਰੁਪਏ ਦੀ ਬੋਤਲ ਹੁੰਦੀ ਹੈ। ਤੀਹ ਤੀਹ ਰੁਪੇ ਦੀ ਬੋਤਲ ਲੈਂਦੇ ਨੇ ਔਰ ਫਿਰ ਇੰਨੀ ਗਰਮੀ ਦੀ ਇਕ ਬੋਤਲ ਪਾਣੀ ਦੇ ਬਦ ਨੀ ਲੱਗਦਾ ਜੇ ਆਪਾਂ ਚਾਰ ਬੈਂਡ ਲ ਜਾ ਕ ਜਾ ਰਹੇ ਹਾਂ ਕਿ
ਹੰ ਹੋਰ ਕੇ ਵੀ ਪੈਕਿੰਗ ਦੇ ਵਿੱਚ ਬੋਟਲ ਦੇ ਵਿੱਚ ਕਿੱਦਾਂ ਦਾ ਪਾਣੀ ਪੈਕ ਕੀਤਾ ਹੋਇ ਆਪਾਂ ਨੂੰ ਇਹ ਵੀ ਨੀ ਨਾ ਪਤਾ ਹੁੰਦਾ। ਇਹ ਵੀ ਹੈ।
ਨਹੀਂ ਬਿਲਕੁਲ ਠੀਕ ਹੈ ਜਿਹਦੋਂ ਪਾਣੀ ਦੇ ਭਰਿਆ ਹੋਇਆ ਆਪਾਂ ਨੂੰ ਕੀ ਪਤਾ ਕਿ ਉਹ ਕਿਸ ਤਰੀਕੇ ਨਾਲ ਸੀਲ ਕੀਤਾ ਕੀ ਕਰਯਾ ਆਪਾਂ ਦੇਖੇਦੇ ਕਈ ਬੜਾ ਬਹੁਤ ਅ ਆਉਂਦੀ ਹੈ ਐਵੇਂ ਈ ਬਾਲਟੀ ਚ ਭਰ ਭਰ ਮਾੜੀ ਸੀਲਾ ਲਗਾਈ ਜਾਂਦੇ ਟੈਂਪਰੇਰੀ ਕੰਮ ਚਲੀ ਜਾਂਦਾ। ਤੇ ਉਹ ਵੀ ਹੈ ਕਿਹੜਾ ਪਿਓਰੀਫਾਈ ਆ ਪਾਣੀ ਆਪਾਂ ਨੂੰ ਪਤਾ ਈ।
ਹਾਂ ਜੀ ਹੁਣ ਫਿਲਟਰ ਵਾ ਵੀ ਆਪਾਂ ਯੂਜ਼ ਕਰਦੇ ਆ ਬਟ ਕਈ ਡਾਕਟਰ ਉਹਨੂੰ ਵੀ ਪਤਾ ਕਰਦੇ ਆ ਹਨਾ ਉਹ ਵੀ ਕਰੰਟ ਦੇ ਨਾਲ ਹੀ ਫਿਲਟਰਡ ਹੁੰਦਾ ਨਾ ਪਾਣੀ ਵੀ ਤਾਂ ਵੀ ਉਹ ਵੀ ਨ ਕਈ ਤਾਂ ਡਾਕਟਰ ਕਹਿੰਦੇ ਵੀ ਸੇਫ ਨੀ ਆ ਉਹ ਪਾਣੀ ਇੱਥੇ ਵੀ ਹੋ ਜਾਂਦਾ ਏ ਔਰ ਆਪਣੀ ਦੀ ਪਿਓਰਟੀ ਹੈ ਜਾਂ ਨਹੀਂ ਹੈ। ਆਪਾਂ ਨੂੰ ਵੀ ਨੀ ਪਤਾ ਹੁੰਦਾ ਫਿਰ ਹੋ ਰਿਹਾ ਤਾਂ ਪਿਓਰਟੀ ਹੈ ।ਜਾਂ ਨਹੀਂ ਹੈ।
ਬਿਲਕੁਲ ਜੀ ਬੁਲ ਗੱਲ ਆਈ ਹੁਣ ਫਿਲਟਰ ਚਲਿਆ ਦਸ ਵੀਹ ਸਾਲ ਤੋਂ ਪਹਿਲਾਂ ਤਾਂ ਜਦੋਂ ਸਾਰਾ ਕਿਹੜਾ ਬਜ਼ੁਰਗ ਸਾਡੇ ਫਿਲਟਰ ਵਾਲਾ ਪਾਣੀ ਪੀਂਦੇ ਸੀ ਕਹਿੰਦੀ ਨਲਕਿਆਂ ਦਾ ਪਾਣੀ ਪੀ ਕਿ ਖੂਹਾਂ ਦਾ ਪਾਣੀ ਪੀ ਕੇ ਕਿੰਨਾ ਵਧੀਆ ਸਿਹਤ ਰਹਿੰਦੀ
ਹੋਰ ਐਵੇਂ ਆ ਜਿੰਨਾ ਉਬਾਲ ਲ ਉਬਾਲਿਆ ਪਾਣੀ ਆਪਾਂ ਪੀ ਸਕਦੇ ਹਾਂ ਉਹ ਵੱਧ ਤੋਂ ਵੱਧ ਪੀ ਸਕਦੇ ਹੋ ਤਾਂ ਪੀਓ ਕਿਉਂਕਿ ਉਹ ਸਭ ਤੋਂ ਹਲਕਾ ਪਾਣੀ ਹੁੰਦਾ ਵੀ ਹਾਂਜੀ ਉਹਦਾ ਤਾਂ ਬਹੁਤ ਜ਼ਿਆਦਾ ਪਿਓਰ ਹੋ ਜਾਂਦਾ ਬਿਲਕੁਲ ਹੈ ਯੂਜ ਉਹੀ ਤਾਂ ਵੀ ਬੱਚੇ ਨੂੰ ਕੋਈ ਇਨਫੈਕਸ਼ਨ ਹੋਜੇ ਬੜਿਆ ਨੂੰ ਕੋਈ ਇਨਫੈਕਸ਼ਨ ਆ ਤਾਂ ਫਿਰ ਉਹ ਪਾਣੀ ਉਹੀ ਕਹਿੰਦੇ ਕਿ ਬੋਆਇਲ ਕਰਕੇ
ਬੁਆਇਲ ਕਰਕੇ ਦਿਓ ਜੀ। ਬਿਲਕੁਲ
ਹੋਰ ਕਿਆ ਹਾਂਜੀ ਬਾਕੀ ਆ ਆ ਪਾਣੀ ਦਾ ਵੈਲਿਊ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਹੁਣ ਪਾਣੀ ਹੋਏਗਾ ਤਾਂ ਜਿਵੇਂ ਹੁਣ ਇਲੈਕਟ੍ਰੀਸਿਟੀ ਵਗੈਰਾ ਬਣਦੀ ਆ ਹਨਾ ਉਹ ਬਿਜਲੀ ਵੀ ਇਹਦੇ ਨਾਲ ਬਣਦੀ ਹੈ ਪਾਣੀ ਦਾ ਯੂਜ ਕਰਕੇ ਉਹ ਉਹ ਹੁੰਦਾ ਹੋਰ ਕੀ
ਹਰੇਕ ਜੇ ਕਹੀਏ ਪਾਣੀ ਤੋਂ ਬਗੈਰ ਤਾਂ ਗੁਜ਼ਾਰਾ ਹੈ ਹੀ ਨਹੀਂ ਜੀ ਦੇਖੋ ਆਪਾਂ ਜਿਵੇਂ ਕਿ ਆਪਾਂ ਨੂੰ ਸਾਹ ਲੈਣ ਲਈ ਆਪਾਂ ਨੂੰ ਹਵਾ ਦੀ ਜ਼ਰੂਰਤ ਵੇਂ ਜਿਉਂਦੇ ਰਹਿਣ ਲਈ ਪਾਣੀ ਦੀ
ਹਾਂਜੀ। ਹੁਣ ਜਿਵੇਂ ਬਾਰਿਸ਼ ਹੁੰਦੀ ਹੈ। ਬਾਰਿਸ਼ ਦੇ ਵਿੱਚ ਆਪਾਂ ਪਾਣੀ ਉਹ ਸਟੋਰ ਕਰ ਸਕਦੇ ਹਾਂ ਕੋਈ ਆਪਣੀ ਬੈਟਰੀ ਵਗੈਰਾ ਉਹਦੇ ਵਿੱਚ ਪਾ ਸਕਦੇ ਹਾਂ ਉਹਨੂੰ ਯੂਜ ਕਰ ਸਕਦੇ ਹਾਂ ਪਾਣੀ ਨੂੰ ਬਾਰਿਸ਼ ਵਾਲੇ ਨੂੰ
ਹਾਂਜੀ, ਹਾਂਜੀ। ਬਿਲਕੁਲ, ਬਿਲਕੁਲ ਤੁਹਾਡੀ ਮੈਂ ਕਹਿ ਸਕਦੇ ਮਤਲਬ ਕੇ ਵਿਦਊਟ ਵਾਟਰ ਤਾਂ ਆਪਣੀ ਲਾਈਫ ਚੱਲ ਹੀ ਨਹੀਂ ਸਕ ਦੇ ਜੀ ਦੇਖੋ
ਹਾਂਜੀ ਓਹੀ ਹੈ ਵੀ ਵਾਟਰ ਤਾਂ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਹੈ ਹੁਣ ਕੁਛ ਆਪਾਂ ਹੁਣ ਗਰਮੀ ਦੇ ਵਿੱਚ ਆਪਾਂ ਆਪਣੇ ਆਪ ਨੂੰ ਰਾਹਤ ਦੇਣ ਦੇ ਲਈ ਦੇਖੋ ਬੋਡੀ ਨੂੰ ਵੀ ਲੋੜ ਹੁੰਦੀ ਹੈ ਪਾਣੀ ਦੀ ਹਨਾ ਆਪਾਂ ਫਿਰ ਕੋਈ ਸ਼ਰਬਤ ਵਗੈਰਾ ਬਣਾਨੇ ਆ ਜਾਂ ਫਿਰ ਕੁਛ ਹੋਰ ਨਿੰਬੂ ਪਾਣੀ ਪੀਣੇ ਆ ਸਭ ਤੋਂ ਬੈਸਟ ਤਾਂ ਮੈਨੂੰ ਨਿੰਬੂ ਪਾਣੀ ਲੱਗਦਾ ਹਾਂ ਬਾਕੀ ਤਾਂ ਚਲੋ ਡਰਿੰਕਸ ਹੋ ਜਾਂਦੀਆਂ ਨੇ ਦੂਸਰੀਆਂ ਵੀ ਟੇਸਟ ਦੇ ਅਕੋਡਿੰਗ ਆਪਾਂ ਯੂਜ ਕਰਦੇ ਹ
ਹਾਂਜੀ, ਹਾਂਜੀ। ਬਿਲਕੁਲ
ਹੋਰ ਕਿਆ
ਵੈਸੇ ਮੇਰੇ ਹਿਸਾਬ ਨਾਲ ਅੱਜ ਕੱਲ ਬੱਚ ਕੇ ਡਬਲ ਹੋ ਜਾਂਦੀ ਏ ਸਵੇਰ ਈ ਬੰਦਾ ਸ਼ਾਮ ਨੂੰ ਦੋ ਬਾਰ ਦਾ ਨਹਾ ਈ ਲੈਂਦਾ ਐਡੀ ਗੱਲ
ਹਾਂਜੀ ਜਦੋਂ ਜ਼ਿਆਦਾ ਗਰਮੀ ਹੋਏਗੀ ਫੇਰ ਤਾਂ- ਕਈ ਵਾਰ ਤਿੰਨ ਵਾਰ ਵੀ ਹੋ ਜਾਂਦਾ। ਓਨੇ ਉਹ ਫਿਰ ਕੱਪੜੇ ਹੁੰਦੇ ਜਿੰਨੀ ਵਾਰ ਨਵਾਂਗੇ। ਉਹ ਫੇਰ ਵਾਸ਼ਿੰਗ ਦੇ ਲਈ ਵੀ ਪਾਣੀ ਵੱਧ ਲੱਗਦਾ ਏ। ਹੋਰ ਕੀ ਹਾਂਜੀ
ਬਾਕੀ ਐ ਵੀ ਆਪਾਂ ਵਾਟਰ ਆਪਣੇ ਲਈ ਬਹੁਤ ਜ਼ਰੂਰੀ ਹੈ। ਤੇ ਇਹਦੀ ਆਪਾਂ ਨੂੰ ਸੰਭਾਲ ਵੀ ਬਹੁਤ ਜ਼ਰੂਰੀ ਜਿੰਨਾ ਪਾਣੀ ਨੂੰ ਬਚਾਉਣਾ- ਜ਼ਰੂਰੀ ਹੈ ਕਿਉਂਕਿ ਪਾਣੀ ਦੇਖੋ ਪੈਦਾ ਹੈ। ਕੁਦਰਤ ਨੈਚਲ ਨੈਚਰੁਲ ਆਪਾਂ ਆਰਟੀਫਿਸ਼ਲ ਏਨੂੰ ਪੈਦਾ ਨੀ ਕਰ ਸਕਦੇ ਜੀ।
ਹੋਰ ਕਿਆ।
ਇਸ ਕਰਕੇ ਹਾਂ ਜਿੰਨੀ ਇਹਦੀ ਵੱਧ ਤੋਂ ਵੱਧ ਸੰਭਾਲ ਕੀਤੀ ਜਾਏ ਓਨੀ ਜ਼ਿਆਦਾ ਵਧ- ਵਧੀਆ ਹੈਗੀ ਹੈ ਜੀ।
ਹਾਂਜੀ
ਬਾ ਕੀ ਪਾਣੀ ਦੀ ਵਾਕਈ ਥਾਨੂੰ ਕਦਰ ਉੱਥੇ ਹੁੰਦੀ ਐ ਜਿੱਥੇ ਪਾਣੀ ਨਹੀਂ ਮਿਲ ਰਿਹਾ। ਜੀ ਦੇਖੋ ਆਪਣੇ ਵਰਗੇ ਇੱਥੇ ਤਾਂ ਚਲੋ ਚਲੀ ਜਾਂਦਾ ਜੀ ਕਿਉ ਵ- ਵੱਡੇ -ਵੱਡੇ ਸ਼ਹਿਰਾਂ 'ਚ ਹੈਗਾ ਜਾਂ ਬਾਹਰਲੇ ਕੰਟਰੀਆਂ, ਜਿੱਥੇ ਪਾਣੀ ਦੀ ਕੀਮਤ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਆ, ਉੱਥੇ ਪਤਾ ਲੱਗਦਾ ਅਸਲੀ ਵੀ ਪਾਣੀ ਦੀ ਕੀਮਤ ਕਈ,
ਹੋਰ ਕੀ
ਚਲੋ ਆਪਾਂ ਨੂੰ ਮੇਰਾ ਹਿਸਾਬ ਨਾਲ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਐ ਇੱਕ ਇੱਕ ਘਰ ਤੋਂ ਈ ਆਪਾਂ ਸ਼ੁਰੂ ਕਰੀਏ ਵੀ ਆਪਾਂ ਇੱਕ ਇੱਕ ਬੂੰਦ ਪਾਣੀ ਦੀ ਬਚਾਈਏ, ਤਾਂ ਦੇਖੋ ਸਾਰਾ ਸਮਾਜ ਮਿਲ ਕੇ ਪਾਣੀ
ਹਾਂਜੀ ਹੋਰ ਕਿਆ ਹੁਣ ਦੇਖੋ ਟ੍ਰੀਜ਼ ਵਗੈਰਾ ਪੇੜ ਪੌਦ ਨੇ ਉਨਾਂ ਨੂੰ ਵੀ ਪਾਣੀ ਦੀ ਜ਼ਰੂਰਤ ਹੁੰਦੀ ਆ ਟਾਈਮ ਟੂ ਟਾਈਮ, ਹੁਣ ਏਨੀ ਗਰਮੀ ਦੇ ਵਿੱਚ ਉਹਨਾਂ ਨੂੰ ਸਵੇਰੇ ਸ਼ਾਮ ਦੋ ਟਾਈਮ ਪਾਣੀ ਦੀ ਜ਼ਰੂਰਤ
ਦੇਖੋ ਆਪਾਂ ਦਿਨ ਚ ਇੱਕ ਦਸ ਵਾਰੀ ਪਾਣੀ ਪੀਣੇ ਤੇ ਉਨਾਂ ਨੂੰ ਘੱਟੋ ਘੱਟ
ਹਾਂਜੀ ਔਰ ਹੁਣ ਕਈ ਵਾਰ ਲਾਈਟ ਚਲੇ ਜਾਂਦੀ ਏ, ਦੇਖੋ ਪਾਣੀ ਨਹੀਂ ਹੁੰਦਾ ਹਣਾ ਕਈ ਵਾਰ ਮੋਟਰ ਵਗੈਰਾ ਨੀ ਭਰੀ ਹੁੰਦੀ ਲਾਈਟ ਚੱਲ ਜਾਵੇ ਜ਼ਿਆਦਾ ਦੇਰ ਤੱਕ ਤਾਂ ਫੇਰ ਕਿੰਨਾ ਔਖਾ ਹੋ ਜਾਂਦਾ ਸਾਰੇ ਕੰਮ ਓਦਾਂ ਈ ਪੈਂਡਿੰਗ ਰਹਿ ਜਾਂਦੇ ਨੇ। ਫੇਰ ਪਤਾ ਲੱਗਦਾ ਵੀ, ਪਾਣੀ ਵੀ ਅਗਰ ਸੇਵ ਕੀਤ ਕੀਤਾ ਹੁੰਦਾ ਸੇਵ ਕਰਕੇ ਰੱਖਿਆ ਹੁੰਦਾ ਤਾਂ ਜ਼ਿਆਦਾ ਬੈਟਰ ਸੀਗਾ ਹੋਰ ਕੀ।
ਹਾਂਜੀ ਬਿਲਕੁਲ, ਬਿਲਕੁਲ ਲਾਈਟ ਚਲੀ ਜਾਏ ਪਾਣੀ ਨਾ ਤਾਂ ਬੜੀ ਪਰੇਸ਼ਾਨੀ ਚ ਹੋ ਜਾਂਦੀ ਹੈ ਆਪਣੇ ਕੋਲ ਬਿਲਕੁਲ ਹੀ ਖਤਮ।
ਉਹੀ ਹੈ ਵੀ ਪਾਣੀ ਨੂੰ ਤਾਂ ਬਚਾਣਾ ਬਹੁਤ ਜ਼ਰੂਰੀ ਹੈ।
ਪਾਣੀ ਨੂੰ ਪਹੁੰਚਾਣ ਦਾ ਇੱਕ ਢੰਗ ਵੀ ਜਿਹੜੇ ਆਪਾਂ ਫਰਸਾ਼ ਨੂੰ ਧੋਨੇ ਧਾਨੇ ਦੀ ਜਗ੍ਹਾ ਆਪਾਂ ਪੋਚੇ ਫੇਰਨਾ ਸ਼ੁਰੂ ਕਰ ਦੀ ਦੀਐ ਉਹਦੇ ਨਾਲ ਵੀ ਮੇਰੇ ਹਿਸਾਬ ਨਾਲ ਵਾਟਰ ਦੀ ਸੇਵਿੰਗ ਹੋ ਸਕਦੀ ਜੀ ਕਿਸੇ ਨਾ ਕਿਸੇ ਢੰਗ ਨਾਲ।
ਹਾਂਜੀ ਜਾ ਫਿਰ ਏਦਾਂ ਵੀ ਚਲੋ ਵਨ ਮੰਥ ਦੇ ਵਿੱਚ ਇੱਕ ਵਾਰ ਧੋ ਲੋ ਨਾ ਮੰਥ ਦੇ ਵਿੱਚ ਬਹੁਤ ਹੁੰਦਾ ਹੈ ਬਾਕੀ ਝਾੜੂ ਲਗਾ ਲੋ, ਪਾਣੀ ਵੇਸਟ ਵੀ ਨਹੀਂ ਹੋਏਗਾ ਫਿਰ। ਔਹੀ ਆਪਣਾ ਚੰਗੀ ਤਰ੍ਹਾਂ ਝਾੜੂ ਵਗੈਰਾ ਲਗਾ ਲੋ ਹੋਰ ਕਯਾ
ਬਿਲਕੁਲ ਜੀ, ਬਿਲਕੁਲ, ਬਿਲਕੁਲ।
ਬਾਕੀ ਹੁਣ ਜਿਵੇਂ ਹੁਣ ਫਸਲਾਂ ਨੇ ਉਹਨਾ ਨੂੰ ਵੀ ਪਾਣੀ ਦੀ ਲੋੜ ਪੈਂਦੀ ਹੈ ਫਸਲਾਂ ਨੂੰ ਵੀ ਉਹਨਾ ਨੂੰ ਵੀ ਟਾਈਮ ਟੂ ਟਾਈਮ ਪਾਣੀ ਦੀ ਲੋੜ ਹੂੰਦੀ ਆ। ਹਾਂਜੀ ਹੋਰ ਕਿਆ,
ਮਤ ਆਪਾਂ ਕਹੀਏ ਪਾਣੀ ਦੀ ਇੰਪੋਰਟੈਂਸ ਬੜੀ ਹੈ ਪਰ ਉਹਦੀ ਸੰਭਾਲ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਲਈ।
ਹਾਂਜੀ ਔਈਯੋ ਇੰਪੋਰਟ ਤਿੰਨ ਸਹਿਤਾ ਸੰਭਾਲ ਵੀ ਹੈ ਨਾ ਨਾਲ
ਹਾਂਜੀ,
ਹੋ ਹੋਰ ਕਿਆ ਚਲੋ ਹਾਂਜੀ ਤੁਸੀਂ ਵੀ ਕੋਸ਼ਿਸ਼ ਕਰੇ ਔ ਨਾਲ ਦੀ ਨੂੰ ਵੀ ਥੋੜਾ ਗਾਈਡ ਕਰੇ ਔ।
ਹਾਂਜੀ, ਹਾਂਜੀ ਜੀ।
ਹੋਰ ਕਿਆ ਠੀਕ ਹੈ ਜੀ
ਚਲੋ ਠੀਕ ਹੈ, ਠੀਕ ਓ ਜੀ ਸਤਿ ਸ਼੍ਰੀ ਅਕਾਲ ਜ ਸਤਿ ਸ਼੍ਰੀ ਅਕਾਲ।